ਹਾਂਜੀ ਜੀ
ਸਤਿ ਸ਼੍ਰੀ ਅਕਾਲ ਜੀ
ਕਿਵੇਂ ਹੋ
ਵਧੀਆ, ਤੁਸੀਂ ਦੱਸੋ
ਹਾਂਜੀ, ਮੈਂ ਵੀ ਠੀਕ
ਹੋਰ ਦੱਸੋ ਕੀ ਕਰਦੇ ਪਏ ਸੀ, ਕੁਛ ਨਹੀਂ ਵੇਹਲੇ ਆਪਾਂ ਤੇ, ਤੁਸੀਂ ਦੱਸੋ।
ਬਸ ਮੈਂ ਵੀ ਉਹ ਕੜੀ ਚੋਲ ਬਣਾਉਣੇ ਹੈਨਾ, ਅਤੇ ਪਿਆਜ਼ ਘੱਟ ਰਹੀ ਸੀ।
ਮੰਮਾ ਨੂੰ ਦੇਤਾ ਮੈਂ ਕਿਹਾ ਲੋ, ਤੁਸੀਂ ਕੱਟ ਦੋ, ਮੰਮੀ ਕਹਿੰਦੇ ਠੀਕ ਆ।
ਓਕੇ।
ਹਾਂਜੀ।
ਹੋਰ ਬ੍ਰੇਕ, ਬ੍ਰੇਕਫਾਸਟ ਕਰ ਲਿਆ।
ਹਾਂਜੀ ਹਾਂਜੀ ਤੁਸੀਂ
ਹਾਂਜੀ।
ਕੰਮ ਕੁਮ ਹੋ ਗਿਆ, ਘਰ ਦਾ।
ਹਾਂਜੀ।
ਔ ਕੇ।
ਹੂ
ਹੋਰ ਦੱਸੋ, ਘੁੰਮਣ ਨੀ ਗਏ ਕਿਤੇ
ਨਹੀਂ ਘਰ ਹੀ ਆ ਹਾਲੇ ਤੇ
ਅੱਛਾ ਬਸ ਹੁਣ ਤਾਂ ਕੋਲੇਜ ਖੁੱਲ੍ਹ ਜਾਣੇ ਨੇ, ਫੇਿਰ ਕਿੱਤੇ ਜਾਯਾ ਜਾਣਾ।
ਹਾਂਜੀ।
ਹੋਰ ਦੱਸੋ। ਵੈਸੇ ਕੋਲਜ ਦੀ ਛੁੱਟੀ ਦਾ ਟਾਈਮ ਪਤਾ ਤੁਹਾਨੂੰ, ਕੀ ਹੋ ਸਕਦਾ?
ਕੋਲੇਜ ਦੀ ਛੁੱਟੀ, ਦੋ ਵਜੇ ਤੋਂ ਪਹਿਲੇ ਹੋ ਜਾਏਗੀ।
ਅੱਛਾ ਜੀ।
ਹਾਂਜੀ।
ਓਕੇ, ਮੈਂ ਕਈਆਂ ਨੂੰ ਪੁੱਛਿਆ ਸੀ, ਉਹ ਕਹਿੰਦੇ ਚਾਰ ਵਜੇ ਹੋਏਗੀ।
ਨਹੀਂ-ਨਹੀਂ ਐਡੀ ਲੇਟ ਨਹੀਂ ਹੁੰਦੀ।
ਠੀਕ-ਠੀਕ।
ਹਾਂਜੀ, ਜੋ ਮੇਰੇ ਸਿਸਟਰ ਸੀ ਨਾ ਜਿਹੜੇ ਮੇੜੇ ਬੜੇ ਮੰਮੀ ਪਾਪਾ ਏ। ਉਹਨਾਂ ਦੀ ਬੇਟੀ ਵੀ ਜਾਂਦੀ ਸੀ ਨਾ
ਹਾਂਜੀ।
ਉਸ ਸੀ ਕੋਲਜ ਵਿਚ ਉਹ ਦੋ ਵਜੇ ਤੱਕ ਆ ਜਾਂਦੀ ਸੀ ਮਤਲਬ
ਬੀ ਏ ਕੀਤੀ ਉਹਨਾਂ ਨੇ
ਨੀ ਉਹਨੇ ਬੀਕੋਮ ਕੀਤੀ ਏ।
ਫਿਰ ਕੀ ਪਤਾ ਸਬਜੈਕਟ ਦੇ ਹਿਸਾਬ ਨਾਲ ਅਲੱਗ-ਅਲੱਗ ਹੋਏ ਟਾਈਮ ਉਹ ਤਾਂ ਲੈਕਚਰ ਤੇ ਡਿਪੈਂਡ ਕਰੂਗਾ ਨਾ
ਨਹੀਂ-ਨਹੀਂ ਇਹ ਸਾਡੇ ਨਾਲ ਦੀ ਇਕ ਹੋਰ ਦੀਦੀ ਆ ਉਹਦੀ ਪਿਛਲੇ ਸਾਲ ਕਲੀਅਰ ਹੋਈ ਏ ਬੀ ਏ ਉਹ ਵੀ ਬਾਰਾਂ ਵਜੇ ਤੋਂ ਪਹਿਲੇ ਜਾਂ ਬਾਰਾਂ ਵਜੇ ਤੋਂ ਬਾਅਦ ਆ ਜਾਂਦੀ ਸੀ।
ਓਕੇ। ਫੇਰ ਤੁਹਾਡੀ ਜੋ ਬੈਸਟ ਫਰੈਂਡ ਸੀ ਉਹ ਕਿਹੜੇ ਕੋਲੇਜ ਚ ਐ।
ਉਹ ਉਹਨੇ ਅਲੱਗ ਕੋਲੇਜ ਚ ਲਿੱਤਾ ਐਡਮਿਸ਼ਨ
ਮੈਨੂੰ ਸੁਣਣ ਚ ਆਇਆ ਸੀ।
ਹਾਂਜੀ।
ਕੋਈ ਨਾ ਚਲੋ
ਹਾਂਜੀ।
ਮੇਰੀ ਵੀ ਫਰੈਂਡ ਵੀ ਜਾ ਰਹੀ।
ਅੱਛਾ।
ਹਾਂਜੀ, ਉਹ ਵੀ ਉਸੇ ਚੈਏ ਜਿਹੜੇ ਵਿੱਚ ਤੁਹਾਡੀ ਗਈ ਐ।
ਓਕੇ।
ਹਾਂਜੀ-ਹਾਂਜੀ, ਹੋਰ ਦੱਸੋ? ਤੁਸੀਂ ਕੱਲ੍ਹ ਦੱਸ ਰਹੇ ਸੀ ਕਿਤੇ ਘੁੰਮਣ ਗਏ ਸੀ, ਮਨੀਕਰਨ ਗੁਰਦੁਆਰੇ ਨਾ
ਹਾਂਜੀ।
ਉਹ ਉਹਦੇ ਬਾਰੇ ਦੱਸੋਗੇ ਮੈਨੂੰ ਕੁਛ, ਕੀ ਇਤਿਹਾਸ ਪਤਾ ਚੱਲਿਆ ਤੁਹਾਨੂੰ?
ਉੱਥੇ ਜਿਵੇਂ ਜਿਹੜਾ ਵੀ ਲੰਗਰ ਵਗੈਰਾ ਬਣਦਾ ਏ ਨਾ ਉੱਥੇ
ਹਾਂਜੀ।
ਉਹਦੇ ਵਾਸਤੇ ਕੋਈ ਸਪੈਸ਼ਲ ਗਰਮ ਪਾਣੀ ਨਹੀਂ ਕਰਦੇ ਉਹ ਉਹਦੇ ਚ ਸਪ ਔ ਅ ਸ਼ੁਰੂ ਤੋਂ ਹੀ ਆਪਣੇ ਆਪ ਈ ਗਰਮ ਪਾਣੀ ਨਿਕਲਦਾ ਇੱਕ ਕੁੰਡੀ ਚੋਂ
ਹਾਂਜੀ-ਹਾਂਜੀ।
ਔਰ ਉੱਥੇ ਜਿਹੜੇ ਲੋਕ ਸ਼ਨਾਨ ਵਗੈਰਾ ਕਰਦੇ ਆ ਨਾ, ਉਹਦੇ ਚ ਸਰੋਵਰ ਵਿਚ, ਉਹ ਵੀ ਗਰਮ ਪਾਣੀ ਐ।
ਇੰਨੇ ਗਰਮ ਪਾਣੀ ਚ ਕਰ ਲੈਂਦੇ ਨੇ ਸਮਾਨ ਜਾਂ ਉਹਨੂੰ ਮਿਕਸ ਕਰਦੇ ਨੇ ਦੂਜੇ ਪਾਣੀ ਚ
ਹਾਂ ਬਾਲਟੀ ਵਗੈਰਾ ਹੁੰਦੀਆਂ ਉੱਥੇ ਉਹਦੇ ਵਿੱਚ ਥੋੜ੍ਹਾ ਮਿਕਸ ਕਰਕੇ ਤੇ ਉਹਦੇ ਨਾਲ ਨਾਦੇ ਆ ਲੋਕੀ।
ਹਾਂਜੀ, ਮੈਂ ਵੇਖਿਆ ਸੀ ਉਹ ਗਰਮ ਪਾਣੀ ਦੇ ਉੱਪਰ ਮਤਲਬ ਲੰਗਰ ਬਣਾਦੇ ਨੇ, ਭਾਂਡਿਆਂ ਦੇ ਉੱਪਰ ਭਾਂਡੇ ਰੱਖੇ ਹੁੰਦੇ ਨੇ। ਸਭ ਤੋਂ ਪਹਿਲਾਂ ਉੱਪਰ ਆਲਾ ਪਕਦਾ ਐ, ਜੱਦ ਕਿ ਨੀਚੇ ਆਲਾ ਪੱਕਣਾ ਚਾਹੀਦਾ ਹੈਨੀ।
ਹਾਂਜੀ-ਹਾਂਜੀ, ਉਹ ਚਾਵਲ ਹੁੰਦੇ ਉਹਦੇ ਚ
ਹਾਂਜੀ
ਹੂੰ,
ਹੋਰ ਦੱਸੋ ਤੁਸੀਂ
ਹੋਰ ਉੱਥੇ ਏਡੀ ਠੰਡ ਹੈਗੀ ਏ ਪਰ ਉੱਥੇ ਨਾ ਇੱਕ ਉਹ ਹੈਗੀ ਐ ਗੁਫਾ, ਗਰਮ ਗੁਫਾ।
ਹਾਂਜੀ।
ਉੱਥੇ ਸਾਰਾ ਕੁਝ ਗਰਮ ਹੈਗਾ, ਅੰਦਰ ਦਾ ਪੂਰਾ ਰੂਮ ਗਰਮ ਹੈਗਾ ਉਹ। ਉੱਥੇ ਨਾ ਇੱਕ ਮਤਲਬ ਪਹਾੜ ਹੈਗੇ ਨੇ, ਉਹ ਰੂਮ ਦੇ ਅੰਦਰ ਹੀ ਪੱਥਰ ਹੈਗੇ ਨੇ।
ਹਾਂ, ਉਹ
ਹੋਰ ਉਹ ਇੰਨੇ ਹਾਂਜੀ, ਹੋਰ ਉਹ ਇੰਨੇ ਗਰਮ ਹੈਗੇ ਨੇ ਨਾ ਬਾਕੀ ਸਾਰਾ ਇਲਾਕਾ ਠੰਡਾ ਬਾਹਰ ਦਾ। ਉੱਥੇ ਜੇ ਜਿੱਦੇ ਵੀ ਉੱਥੇ ਜਿੱਥੇ ਵੀ ਦਰਦ ਹੁੰਦੀ ਹੈ ਨਾ, ਉੱਥੇ ਉਹ ਪਿੱਠ ਲਾ ਕੇ ਮਤਲਬ ਜੇ ਜਿਥੇ ਵੀ ਦਰਦ ਐ, ਉੱਥੇ ਉਹ ਬਹਿ ਕੇ ਇੰਨਾ ਵਧੀਆ ਮਹਿਸੂਸ ਹੁੰਦਾ ਨਾ, ਮਤਲਬ ਜੰਨਤ ਹੈ ਇਕਦਮ।
ਵਧੀਆ ਤੇ ਹੈ, ਵੈਸੇ।
ਹਾਂਜੀ,
ਮੇਰਾ ਵੀ ਬਹੁਤ ਮਨ ਆ ਉੱਥੇ ਜਾਣ ਦਾ।
ਕੋਈ ਨੀ ਚਲੇ ਜਾਣਾ ਕਦੀ।
ਹਾਂਜੀ -ਹਾਂਜੀ ਜਾਊਂਗੀ।
ਹਾਂਜੀ,
ਹੋਰ ਦੱਸੋ
ਹੋਰ ਤੁਸੀਂ ਕੀ ਖਾਧਾ ਅੱਜ।
ਸਵੇਰੇ ਤਾਂ ਉਹ ਬਣਾਏ ਸੀ, ਮੰਮੀ ਨੇ ਆਲੂ। ਜ਼ੀਰੇ ਦਾ ਤੜਕਾ ਲਾ ਕੇ।
ਹੂੰ,
ਤੇ ਉਹਦੇ ਨਾਲ ਹੀ ਖਾਧੀ, ਹੁਣ ਕੜੀ ਚੌਲ ਬਣਾਣਗੇ।
ਓਕੇ,
ਹਾਂਜੀ, ਹੋਰ ਦੱਸੋ ਤੁਸੀਂ
ਤੁ ਤੁਸੀਂ ਕਿੰਨੇ ਵਜੇ ਉੱਠੇ ਸਵੇਰੇ।
ਅੱਜ ਮੈਂ ਵੀ ਤੁਹਾਡੀ ਤਰ੍ਹਾਂ ਨੌ ਵਜੇ ਹੀ ਉੱਠੀ, ਮੰਮੀ ਚੀਕਦੀ ਰਹਿ ਗਏ, ਮੈਂ ਉੱਠੀ ਨੀ।
ਅੱਛਾ,
ਮੈਂ ਕਿਹਾ, ਮੈਨੂੰ ਤੁਹਾਡਾ ਸ਼ੋਰਾ ਪੈ ਗਿਆ।
ਹੂੰ-ਹੂੰ-ਹੂੰ ਤੇ
ਨੌ ਵਜੇ ਉੱਠ, ਰਾਤੀ ਨਾ ਨੀਂਦ ਨੀ ਆ ਰਹੀ ਸੀ, ਗਰਮੀ ਲੱਗ ਰਹੀ ਸੀ ਬਹੁਤ, ਤੇ ਮੈਂ ਭਟਕੀ ਜਾ ਇੱਧਰ- ਉੱਧਰ ਮੰਮੀ ਮੈਨੂੰ ਕਹੇ ਵਾਰ- ਵਾਰ ਵੀ ਸੋ ਜਾ, ਸੋ ਜਾ। ਉਸ ਕਰਕੇ ਸਵੇਰੇ ਅੱਖ ਨਹੀਂ ਖੁੱਲੀ
ਅੱਛਾ
ਹਾਂਜੀ
ਹੋਰ ਦੱਸੋ ਮੇਰਾ ਕੀ ਪਲੈਨ ਹੈ
ਮੈਂ ਵੀ ਕੋਲੇਜ ਹੀ ਜਾਣਾ
ਅੱਛਾ
ਹਾਂਜੀ ਬੀ ਏ ਕਰਾਂਗੇ ਹਲੇ ਤਾਂ, ਗ੍ਰੈਜੂਏਸ਼ਨ ਕੰਪਲੀਟ ਫਿਰ ਦੇਖਦੇ ਹਾਂ। ਹਲੇ ਤਾਂ ਕੋਈ ਸਾਡਾ ਉਹ ਲੋਕਾਂ ਦਾ ਹੁੰਦਾ ਨੀ ਲਕਸ਼, ਟਾਰਗੇਟ
ਹੂੰ
ਸਾਡਾ ਤਾਂ ਹੈ ਹੀ ਨੀ ਕੁਛ
ਅੱਛਿਆ
ਬਸ ਅਸੀਂ ਤਾਂ ਪੜ੍ਹੀ ਜਾ ਰਹੇ ਹਾਂ, ਪੜ੍ਹੀ ਜਾਓ, ਬਸ ਪੜ੍ਹੀ ਜਾਓ ਜੋ ਕਿਸਮਤ ਚ ਹੋਏਗਾ, ਆਪਣੇ ਆਪ ਬਣ ਜਾਂਗੇ।
ਸਹੀ ਗੱਲ ਐ।
ਹਾਂਜੀ, ਵੈਸੇ ਜੋ ਕਿਸਮਤ ਚ ਹੁੰਦਾ ਨਾ, ਹੁੰਦਾ ਉਹੀ ਐ। ਚਾਹੇ ਕੋਈ ਜਿੰਨੀ ਮਰਜ਼ੀ ਕੋਸ਼ਿਸ਼ ਕਰਲੇ।
ਹਾਂਜੀ ਹੋਰ ਦੱਸੋ ਤੁਸੀਂ ਤੁਹਾਡਾ ਕੀ ਟਾਰਗੇਟ ਹੈ
ਮੇਰਾ ਵੀ ਇਹੀ ਹੈ ਜੋ ਕਿਸਮਤ ਜਿੱਥੇ ਲੈ ਕੇ ਜਾਏਗੀ ਉੱਥੇ ਹੀ ਜਾਵਾਂਗੇ
ਮੈਂ ਵੀ ਆਹੀ ਸੋਚਦੀ ਹਾਂ
ਹੁਣ ਜਬਰਦਸਤੀ ਤਾਂ ਆਪਾਂ ਕੁੱਝ ਬਣਨੇ ਤੋਂ ਰਹੇ
ਹਾਂ ਸਹੀ ਗੱਲ ਹੈ
ਹਾਂਜੀ ਜਿੱਥੇ ਅਸੀਂ ਪਲੱਸ ਟੂ ਕਰ ਲਏ ਉੱਥੇ ਅਸੀਂ ਕੁਛ ਬਣ ਵੀ ਜਾਵਾਂਗੇ
ਹਾਂ ਸਹੀ ਹੈ
ਹਾਂਜੀ
ਹਮ ਹੋਰ ਤੁਹਾਡੇ ਭੈਣ ਭਰਾ ਗਏ ਸਕੂਲ
ਹਾਂਜੀ ਹਾਂਜੀ ਗਏ ਤੁਹਾਡੇ
ਹਮ ਗਏ ਮੈਂ ਵੀ ਕੱਲੀ ਹਾ ਘਰ ਅੱਜ ਹਾਂਜੀ
ਮੰਮਾ
ਮੰਮਾ ਹੈ
ਮੈਂ ਸੋਚਿਆ ਕੱਲੇ ਹੋ ਬਿਲਕੁਲ
ਨਹੀਂ ਨਹੀਂ
ਹੋਰ ਤੁਸੀਂ ਕੀ ਬਣਾਇਆ ਅੱਜ ਦੁਪਹਿਰੀ
ਆਪਾਂ ਦਾਲ ਬਣਾਈਏ
ਕਿਹੜੀ
ਛੋਲਿਆਂ ਵਾਲੀ
ਨਾਲ ਚੌਲ
ਹਾਂ ਚਾਵਲ ਹੀ ਬਣਣਗੇ ਦੁਪਹਿਰੇ ਤੇ
ਵੈਸੇ ਗਰਮੀ 'ਚ ਰੋਟੀ ਖਾਣ ਨੂੰ ਵੀ ਜੀਅ ਨਹੀਂ ਕਰਦਾ
ਹਾਂ ਇਥ ਦੁਪਹਿਰੇ ਰੋ ਰੋਜ਼ ਚਾਵਲ ਬਣਦੇ ਆ ਸਾਡੇ ਇੱਥੇ ਨਾ
ਹਾਂਜੀ
ਰੋਜ਼ ਚਾਵਲ ਬਣਦੇ ਇੱਥੇ ਚਾਵਲ ਰੋਜ ਚਾਵਲ ਹੀ ਖਾਂਦੇ ਜਾਦਾ ਰੋਟੀ ਨਹੀਂ ਖਾਂਦੇ
ਦੁਪਹਿਰ ਨੂੰ ਤਾਂ ਵੈਸੇ ਤਾਂ ਗਰਮੀ ' ਚੌਲ ਹੀ ਸਹੀ ਨੇ ਖਿਚੜੀ ਬਨਾਲੀ ਹਾਂਜੀ ਹੋਰ ਦੱਸੋ ਤੁਸੀ
ਹੋਰ ਬਸ
ਅੱਛਾ ਦੱਸੋ ਇੱਕ ਕੋਸ਼ਚਨ ਪੁੱਛਾ ਤੁਹਾਡੇ ਤੋਂ
ਹਾਂਜੀ
ਅਸੀਂ ਪਰਿਆਵਰਨ ਦੀ ਰਕਸ਼ਾ ਕਿਵੇਂ ਕਰ ਸਕਦੇ ਹਾਂ? ਯਾ ਜੋਂ ਹਾਂਜੀ ਦਾ
ਜਿਵੇਂ ਪੇੜ ਜਿਆਦਾ ਲਗਾ ਕੇ
ਹਾਂਜੀ ਹਾਂਜੀ
ਇਹ ਜਿਹੜਾ ਫੈਕਟਰੀਆਂ 'ਚ ਧੂੰਆਂ ਨਿਕਲਦਾ ਇਹਨੂੰ ਘਟ ਕਰਕੇ
ਹਾਂਜੀ ਬਿਲਕੁਲ ਸਹੀ ਕਿਹਾ
ਹੋਰ ਐ ਜਿਹੜੇ ਜ਼ਾਦਾ ਵਹੀਕਲਸ ਹੋ ਗਏ ਇਹਨਾਂ ਦਾ ਘੱਟ ਇਸੰਤੇਮਾਲ ਕਰਕੇ ਮਤਲਬ
ਹਂਜੀ ਹਂਜੀ ਆ ਤੇ ਆ
ਐਵੇਂ ਆਪਾਂ ਆਪਣੇ ਕਰ ਸਕਦੇ ਆ ਅਗਰ ਆਪਾਂ ਇਹ ਕਰਾਂਗੇ ਤੇ ਇਹਦੀ ਵਿਚ ਸਾਡੀ ਬਲਾਈ ਐ
ਹਂਜੀ ਹਂਜੀ ਆ ਪਰ ਵੈਸੇ ਬੀ ਅੱਜ ਕੱਲ੍ਹ ਤਾਂ ਨਾ ਮਤਲਬ ਇਹ ਜੋ ਫੈਕਟਰੀਆਂ ਵਗੈਰਾ ਨੇ ਨਾ ਇਹ ਸ਼ਹਿਰ 'ਚ ਹੀ ਬਣਨ ਲੱਗ ਗਈਆਂ ਨੇ ਜਿੱ ਕਿ ਇਹਨਾਂ ਨੂੰ ਸ਼ਹਿਰ ਤੋਂ ਬਾਹਰ ਹੋਣਾ ਚਾਹੀਦਾ
ਹਾਂਜੀ
ਉਹਦਾ ਪੋਲਿਊਸ਼ਨ ਹੈ ਜੋ ਉਹਦੇ ਨਾਲ ਬਰਡਸ ਵਗੈਰਾ ਇਹਨਾਂ ਦੇ ਉ ਤਾਂ ਬਹੁਤ ਹੀ ਜ਼ਿਆਦਾ ਉਹ ਹੁੰਦੀ ਹੈ ਸਾਹ ਲੈਣ ਦੀ ਪ੍ਰੋਬਲਮ
ਹਾਂਜੀ
ਹਾਂਜੀ ਹੋਰ ਦੱਸੋ ਤੁਸੀਂ
ਹੋਰ ਬਸ ਤੁਸੀਂ ਕੋਈ ਮੂਵੀ ਵਗੈਰਾ ਨਹੀਂ ਦੇਖੀ
ਮੈਂ ਵੈਸੇ ਹੁਣ ਨਾ ਮੈਂ ਅੱਜ ਇੱਕ ਰੀਲ ਦੇਖੀ ਦੋ ਵੈਸੇ ਤਾਂ ਕੱਲ੍ਹ ਦੇਖੀ ਸੀ ਸ਼ਾਇਦ, ਦੋ ਤਿੰਨ ਰੀਲਾਂ ਦੇਖੀਆਂ ਦੀ ਪਰ ਉਹਦਾ ਮੈਨੂੰ ਨਾਮ ਨਹੀਂ ਪਤਾ ਚੱਲਦਾ ਪੰਜਾਬੀ ਮੂਵੀ ਆ
ਹਾਂਜੀ, ਉਹਨੂੰ ਨਾਮ ਪਤਾ ਚੱਲੇ ਉਹ ਦੇਖਾਂਗੀ ਮੈਨੂੰ ਲੱਗਦਾ ਉਹ ਨਵੀਂ ਨਵੀਂ ਆਈ ਹੈ
ਕੈਰੀ ਉਨ ਜੱਟਾ ਫੋਰ ਤੇ ਨਹੀ, ਐ
ਪਤਾ ਨੀ, ਉਹਨਾ ਦਾ ਨਾਮ ਭੁੱਲ ਗਈ ਹਾਂ ਤੇ ਉ ਨਾ ਇਕ ਸਰਦਾਰ ਜੇਹਾ ਐ ਉਹਨੁ ਕੁੜੀਆ ਥਾਰੇ ਕਹਿਣਦਾ ਐ
ਕੁੜੀਆਂ ਵਾਰੇ
ਹਾਂ
ਗਾਨਾ ਆ ਉਦਾ ਕੋਈ
ਨਹੀਂ ਨਹੀਂ ਉਹ ਨਾ ਇੱਕ ਗੱਲ ਜੀ ਬੋਲਦਾ ਐ ਵਈ ਕੁੜੀਆਂ ਤਾਂ ਝਿੜਕਾਂ ਖਾਣ ਵਸਤੇ ਈ ਜੰਮੀਆਂ ਨੇ ਇੱਦਾਂ ਉੱਦਾਂ ਉੱਥੇ ਦੋ ਕੁੜੀਆਂ ਬੈਠੀਆਂ ਹੁੰਦੀਆਂ ਨੇ ਉਹ ਵਾਲੀ ਮੂਵੀ ਨਾਮ ਨਹੀਂ ਪਤਾ ਚੱਲ ਰਿਹਾ ੳਹਦਾ ਵੈਸੇ ਮੈਨੂੰ ਲੱਗਦਾ ਨਵੀਂ ਨਵੀਂ ਰਿਲਾਈਜ਼ ਉਹ ਹੋਈ ਆ ਉਹ ਤੇ ਹਾਲੇ ਫੋਨ ਚ ਣੇ ਆਣੇ ਕਿ ਨਹੀਂ ਹੈ।
ਹਮ
ਜਦੋਂ ਦੇਖਾਂਗੀ ਦਸਾਂਗੀ ਫੇਰ ਤੁਹਾਨੂੰ
ਓਕੇ
ਚਲੋ ਮੈਂ ਕਰਦੀ ਆ ਕੋਲ ਬਾਅਦ ਚੇ ਤੁਹਾਨੰ
ਓਕੇ
ਕੋਲ ਆ ਰੀ ਏ,
ਓਕੇ